ਹੈਲੋ।
ਹੈਲੋ-ਹੈਲੋ। ਅਹ।
ਹੈਲੋ, ਹਾਂਜੀ ਸਾਸਰੀ ਅਕਾਲ ਭੈਣ ਜੀ, ਹੋਰ? ਹੈਲੋ ਹਾਂਜੀ, ਤੁਹਾਡੀ ਵਾਜ਼ ਨੀ ਆ ਰਹੀ। ਹਾਂਜੀ ਸਾ ਸਰੀ ਅਕਾਲ ਜੀ ਠੀਕ ਆ, ਤੁਸੀਂ ਸੁਣਾਓ?
ਬਸ ਤੇ ਅਸੀਂ ਵੀ ਵਧੀਆ।
ਹੋਰ, ਕੀ ਕਰਦੇ ਸੀ?
ਹੈਲੋ। ਹਾਂਜੀ ਭੈਣ ਜੀ ਤੁਹਾਡੀ ਆਵਾਜ਼ ਨਈਂ ਆ ਰਹੀ ਹਾਂਜੀ ਹਾਂਜੀ, ਤੁਹਾਡੀ ਆਵਾਜ਼ ਨਾ ਘੱਟ ਘੱਟ ਕੇ ਆ ਰਹੀ ਐ।
ਹੈਲੋ।
ਹੈਲੋ
ਹਾਂਜੀ ਹਾਂਜੀ ਬੋਲੋ, ਹੁਣ ਆ ਰਹੀ ਆਵਾ
ਹੈ ਹਾਂ ਹੁਣ ਆ ਰਹੀਏ ਤੁਹਾਡੇ ਲੱਗਦਾ ਨੈਟਵਰਕ ਦਾ ਏਰੀਆ ਨ੍ਹੀਂ ਹੈਗਾ। ਬੜੀ ਤੁਹਾਡੀ ਆਵਾਜ਼ ਘੱਟ ਰਹੀ ਐ।
ਹਾਂ ਏਦਣ ਦਿੱਕਤ ਆ ਥੋੜ੍ਹੀ ਨੈਟਵਰਕ ਦੀ ਨਾ।
ਹਾਂਜੀ ਹਾਂਜੀ। ਤੁਹਾਡੇ ਤੇ ਘਰ ਦੇ ਕੋਲ ਮਤਲਬ ਪੂਰਾ ਖੁੱਲਲਾ-ਖੁੱਲਲਾ ਸੀ ਪੇੜ ਪੌਦੇ ਪੇੜ-ਪੇੜ ਸੀ, ਉੱਥੇ ਕਿਉਂ ਦਿੱਕਤ ਹੋ ਗਈ ਨੈਟਵਰਕ ਦੀ।
ਭੈਣਜੀ ਜੜ ਤੇ ਨੇ ਸਰਕਾਰ ਨੇ ਜ਼ਮੀਨਾਂ ਵੇਚਤੀਆਂ।
ਹਾਂ, ਅੱਛਾ ਅੱਛਾ।
ਪਾਣੀ ਹਰਿਆਲੀ ਇਧਰ
ਹਾਂ ਹਾਂਜੀ ਹਾਂਜੀ ਤੇ ਤੁਹਾਡਾ ਤੇ ਮਤਲਬ ਪਿੰਡਾਂ ਵਿੱਚ ਵੀ ਹੁਣ ਸਰਕਾਰ ਜ਼ਮੀਨ ਲੈਣ ਲੱਗ ਗਈ ਐ ਪਹਿਲੇ ਤੇ ਪਿੰਡਾਂ ਚ ਹਰਿਆਲੀ ਹੁੰਦੀ ਸੀ। ਜੇ ਪਿੰਡਾਂ ਚੋਂ ਹਰਿਆਲੀ ਖਤਮ ਹੋ ਜਾਏਗੀ ਤੇ ਤੇ ਪਿੰਡ ਦਾ ਵੀ ਸ਼ਹਿਰ ਵਰਗਾ ਹਾਲ ਹੈਗਾ।
ਹਾਂਜੀ ਉਸ ਤੋਂ ਬਾਅਦ ਈ ਏ ਨਾ।
ਹਾਂਜੀ ਨਈ ਪਰ ਐਵੇਂ ਨਾ ਨੁਕਸਾ ਨੁਕਸਾਨ ਹੁੰਦਾ ਪਹਿਲੇ ਤਾਂ ਸ਼ਹਿਰਾਂ ਚ ਪਹਿਲੇ ਤਾਂ ਮੈਂ ਕਿਆ ਸ਼ਹਿਰਾਂ ਚ ਨੁਕਸਾਨ ਪਹਿਲੇ ਤਾਂ ਸ਼ਹਿਰਾਂ ਵਿੱਚ ਨੁਕਸਾਨ ਸੀ, ਹੁਣ ਤੇ ਪਿੰਡਾਂ ਚ ਵੀ ਜੇ ਅਗਰ ਏਵੇਂ ਪੇੜ-ਪੌਦੇ ਕੱਢ ਰੇ ਨੇ। ਤੇ ਫੇਰ ਤੇ ਸਾਰੀ ਅ ਠੰਡੀ ਹਵਾ ਵਗੈਰਾ ਸਾਨੂੰ ਆਕਸੀਜਨ ਚ ਵੀ ਦਿੱਕਤ ਹੋਜੇਗੀ। ਹੇਵੇਂ ਤੇ ਨਈਂ ਕਰਨਾ ਚਾਈਦਾ। ਖਾਂਦੇ ਸਗੋਂ ਵੱਧ ਵੱਧ ਤੋਂ ਵੱਧ ਲਗਾਉਣੇ ਚਾਈਦੇ ਨੇ।
ਹਾਂਜੀ ਹਾਂਜੀ, ਤੁਸੀਂ ਲਾਏ ਨੇ, ਕਦੇ ਰੁੱਖ ਲਾਏ ਨੇ।
ਹਾਂਜੀ ਬਸ, ਸਾਡੇ ਕਿੱਥੇ ਲੱਗਦੇ ਨੇ ਜੀ ਸ਼ਹਿਰਾਂ ਚ ਤੁਹਾਨੂੰ ਪਤਾ ਕਲੋਨੀਆਂ ਬਣਨੀ ਹੁੰਦੀ ਏ ਬਣਾਣੇ ਪੇ ਕੋਈ ਰੋ ਰੱਖ ਲਾਨ ਨ੍ਹੀਂ ਦਿੰਦੇ।
ਘਰ ਦੇ ਘਰ ਤੇ ਲਾ ਈ ਸਕਦੇ ਹਾਂ।
ਹਾਂਜੀ ਹਾਂਜੀ, ਉਹ ਤੇ ਛੋਟੇ-ਮੋਟੇ ਜਿਵੇਂ ਅਸੀਂ ਗਮਲੇ ਚ ਪੌਦੇ-ਪੂਦੇ ਲਾ ਈ ਲੈਂਣੇ ਆ ਥੋੜੇ ਬੋਤੇ।
ਅੱਛਾ।
ਉਹ ਤੇ ਲਾਏ ਦੇ ਨੇ ਅਸੀਂ। ਬਿਲਕੁਲ ਬਿਲ ਮੈਂ ਤੇ ਆਪਣੇ ਪੇਕੇ ਚੱਲ ਜਾਂਦੀ ਸੀ ਮੇਰੇ ਪੇਕੇ ਪਿੰਡ ਚ ਨੇ। ਹੁਣ ਤੇ ਬੋਤ ਮੁਸ਼ਕਿਲ ਹੋਈ ਦੀ ਐ ਪ੍ਰਦੂਸ਼ਣ ਇੰਨਾ ਵੱਧ ਗਿਆ ਹਵਾ ਤੇ ਦੇਖੋ ਬਿਲਕ ਬਿਲਕੁਲ ਵੀ ਨੀ ਚੱਲ ਰਹੀ, ਬਿਲਕੁਲ ਵੀ ਹਵਾ ਨੀ ਚੱਲ ਰੀ।
ਹਾਂਜੀ, ਉਹ ਰੁੱਖ ਵੱਢ ਦਿੰਦੇ ਨੇ ਹਵਾ ਕੀਦਾ ਚਲੇਗੀ।
ਹਾਂਜੀ ਹਾਂਜੀ, ਜਬ ਸਾਰੇ ਪੇਡ
ਹੈਲੋ। - ਹੈਲੋ। ਹੈਲੋ।